ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ।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
ਹਾਂਜੀ, ਵਧੀਆ-ਵਧੀਆ, ਤੁਸੀਂ ਸੁਣਾਓ?
ਬਸ ਵਧੀਆ,
ਹੋਰ ਸੁਣਾਓ ਮੰਮੀ ਡੈਡੀ ਠੀਕ ਨੇ?
ਹਾਂਜੀ-ਹਾਂਜੀ, ਵਧੀਆ ਹੀ ਨੇ ਸਾਰੇ,
ਹੋਰ ਦਾਦੀ-ਦਾਦਾ ਤੁਹਾਡੇ ਠੀਕ ਨੇ?
ਹਾਂਜੀ ਸਭ ਵਧੀਆ ਹੀ ਨੇ ਬਸ,
ਅੱਛਾ ਜੀ, ਹੋਰ?
ਤੁਸੀਂ ਦੱਸੋ?
ਬਸ ਅਸੀਂ ਵਧੀਆ,
ਅੱਛਾ ਹੋਰ ਬਾਲ ਬੱਚੇ
ਹਾਂਜੀ ਬਾਲ ਬੱਚੇ ਠੀਕ ਨੇ ਸਾਰੇ ਵਧੀਆ ਨੇ,
ਅੱਛਾ,
ਹਾਂਜੀ,
ਹੋਰ ਕੀ ਬਣਾਉਣ ਲੱਗੇ ਹੋ?
ਦੇਖੋ ਬੱਚੇ ਕੁੱਛ ਕਹਿ ਰਹੇ ਨੇ ਅਸੀਂ ਕੁੱਛ ਕਹਿ ਰਹੇ ਹਾਂ।
ਬੱਚੀ ਕੀ ਕਹਿ ਦੇ ਨੇ।
ਬੱਚੇ ਤੇ ਬਸ ਤੁਹਾਨੂੰ ਪਤਾ ਹੀ ਹੈ, ਬੱਚਿਆਂ ਦੀ ਪਸੰਦ ਕੀ ਹੈ ਪਰਾਂਠੇ ਨੇ ਬਸ-'
ਹਾਂਜੀ ਘੁੰਮ ਫਿਰ ਕੇ ਪਰਾਂਠੇ ਜਾਂ ਮੈਗੀ।
ਹਾਂ, ਬਸ ਬੱਚਿਆਂ ਨੂੰ ਤੇ ਤੁਹਾਨੂੰ ਪਤਾ ਹੈ। ਹਾਂ, ਬੱਚਿਆਂ ਨੂੰ ਤਾਂ ਫਾਸਟ ਫੂਡ ਖਾਣ ਦੀ ਪਈ ਹੁੰਦੀ ਐ ਬਸ। ਹੋਰ ਤੁਸੀਂ ਸੁਣਾਓ?
ਹੋਰ, ਕਿਹੜਾ ਫਰੂਟ ਖਾਂਦੇ ਹੋ ਤੁਸੀਂ।
ਅਸੀਂ ਫੂਡ ਅਸੀਂ ਤਾਂ ਘਰ ਦਾ ਹੀ ਫੂਡ ਖਾਂਨੇ ਹਾਂ ਜੀ।
ਨਹੀਂ ਫਰੂਟ, ਫਰੂਟ।
ਅੱਛਾ, ਫਰੂਟ, ਫਰੂਟ ਜਿਹੜਾ ਮਿਲਜੇ ਖਾ ਲਈ ਦੈ।
ਮਤਲਬ ਜੋ ਤੁਹਾਡਾ ਫੇਵਰੇਟ ਹੋਏ।
ਮੇਰਾ ਫੇਵਰੇਟ ਮੈਂਗੋ ਏ,
ਅੱਛਾ ਹੋਰ ਬੱਚਿਆਂ ਦਾ,
ਮੇਰੇ ਬੱਚੇ ਵੀ ਅੰਬ ਖੁਸ਼ ਹੋ ਕੇ ਖਾਂਦੇ ਨੇ,
ਹੁਣ ਤੇ ਆਮ ਖੱਟੇ ਆਉਣ ਲੱਗ ਗਏ ਨਾ,
ਹਾਲੇ ਸ਼ੁਰੂਆਤ ਹੋਈ ਨੇ ਵਾਧੀਆ ਹਾਲੇ ਡਾਲਦੇ ਨੀ ਆਏ ਨਾ ਹਾਲੇ ਤੇ ਤੁਹਾਨੂੰ ਪਤਾ।
ਅੱਛਾ, ਹਾਂ ਓਹੀ ਤੇ, ਅਚਾਰ ਪਾ ਲਿਆ ਤੁਸੀਂ ਅੰਬ ਦਾ?
ਹਾਂਜੀ, ਨਹੀਂ ਹਾਲੇ ਨਹੀਂਪਾਇਆ, ਹਾਲੇੇ ਬੱਚੇ ਜਾਣਗੇ ਬੱਚੇ, ਜਾਣਗੇ ਲੇ ਅਸੀਂ ਤਾਂ, ਏਦਾਂ ਹੀ ਪਾ ਲਈਦਾ ਜੀ।
ਮਤਲਬ ਦੱਸੋ ਸਹੀ, ਅਸੀਂ ਵੀ ਪਾ ਲਈਏ?
ਹਾਂਜੀ, ਪਹਿਲੇ ਤਾਂ ਅਸੀਂ ਉਹ ਗੋਲਾ ਅੰਬ, ਵੀ ਹੁੰਦੀ ਏ।
ਹਾਂਜੀ- ਹਾਂਜੀ ਖੱਟੀ -ਖੱਟੀ ਜਿਹੜੀ ਖਾਣ ਚ ਖੱਟੀ- ਖੱਟੀ ਲੱਗਦੀ ਐ ਹਾਂ -ਹਾਂ ਨਮਕ ਲਾ ਕੇ ਖਾਂਣੇ ਆ।
ਨਹੀਂ -ਨਹੀਂ ਉਹ ਖਾਂਦੇ ਲੋਕੀ ਘੱਟ ਹੈਗੇ ਨੇ, ਅੰਬ ਈ ਕੋਲੋਂ ਦੀ ਹਾਂਜੀ।
ਹੋਰ, ਆਵਾਜ਼ ਕਾਹਦੀ ਆ ਰਹੀ ਗਾਣੇ ਦੀ?
ਉਹ, ਬਾਹਰ ਰੋਡ ਤੇ। ਬਾਹਰ ਰੋਡ ਤੇ, ਹਾਂਜੀ, ਹਾਂਜੀ -ਹਾਂਜੀ ਨਹੀਂ, ਉਹ ਨਗਰ ਨਿਗਮ, ਦੀ ਆਉਂਦੀ ਅ ਨਾ
ਹਾਂਜੀ -ਹਾਂਜੀ ਹੋਰ, ਅਚਾਰ ਕਿੱਦਾਂ ਪੈਂਦਾ?
ਅਚਾਰ ਜੀ, ਇਜ ਅੰਬੀਆਂ ਲਿਆਓ ਬਾਜਰੋ।
ਹਾਂਜੀ
ਤੇ ਅੱਛਾ, ਅੰਬ ਅੰਬੀਆਂ ਲਿਆ ਕੇ ਤੇ ਉਹਨਾਂ ਨੂੰ ਜਿਵੇਂ ਤੁਸੀਂ, ਕ ਹੁੰਦੇ ਆਮ ਬਾਜ਼ਾਰ ਚ ਕੱਟ ਕੇ ਦੇ ਦਿੰਦੇ ਆ।
ਹਾਂਜੀ -ਹਾਂਜੀ ਉਹ ਤਾਂ ਕੱਟ ਕੇ ਦ ਦਿੰਦੇ ਨੇ
ਉਹਨਾਂ ਨੂੰ ਧੋ ਲਓ, ਘਰ ਲਿਆ ਕੇ ਪੂੰਜ ਲੋਓ ਧੋ ਕੇ ਫੇਿਰ ਧੁੱਪ ਲਗਵਾ ਲੋ, ਨਮਕ ਲਗਾ ਕੇ ਪਹਿਲੇ, ਥੋੜ੍ਹੀ ਦੇਰ ਨਮਕ ਲਗਾਓ, ਫੇਰ ਖੂਨ ਧੋਲੋ
ਹਮ
ਹੋ ਨਮਕ ਲਗਾ ਲੋ, ਨਮਕ ਲਗਾ ਕੇ ਤੇ ਰੱਖ ਦਿਓ ਦੋ ਮਿੰਟ।
ਹਾਂਜੀ--ਹਾਂਜੀ
ਦਸ ਕੁ ਮਿੰਟ ਰੱਖ ਦਿਓ, ਤੇ ਉਸ ਤੋਂ ਬਾਅਦ ਪਾਣੀ ਛੋੜ ਦੇਣਗੀਆਂ।
ਹਾਂਜੀ -ਹਾਂਜੀ
ਫਿਰ ਧੱਪ ਦੇ ਵਿੱਚ ਕੀ ਕਹਿੰਦੇ ਆ ਕੱਪੜਾ ਵਿਛਾਓ ਇੱਕ ਸਾਫ ਸੁਥਰਾ
ਹਾਂਜੀ- ਹਾਂਜੀ
ਤੇ ਉਹਦੇ ਤੇ, ਇੱਕ -ਇੱਕ ਫਾੜੀ ਦੂਰ ਦੂਰ ਫੈਲਾ ਦਿਓ
ਹਾਂਜੀ, ਉਹ ਤਾਂ ਧੁੱਪ ਦੇ ਸੀਜ਼ਨ ਚ, ਪੈਂਦਾ ਨਾ ਅੰਬ ਉਹ ਅਚਾਰ।
ਹਾਂਜੀ, ਗਰਮੀਆਂ ਦੇ ਸੀਜਨ ਚ ਹੀ ਪੈਦਾ।
ਉਹ, ਬਾਰਿਸ਼ ਵਿੱਚ ਖ਼ਰਾਬ ਹੋ ਜਾਂਦਾ।
ਹਾਂ, ਬਾਰਿਸ਼ ਵਿਚ ਖ਼ਰਾਬ ਹੋ ਜਾਂਦਾ
ਹਾਂਜੀ, ਹੋਰ ਕਿੱਦਾਂ ਸਭ?
ਫੇਰ, ਉਹ ਅੰਬੀਆਂ ਨੂੰ ਸੁਕਾ ਲੋ, ਹਨਾ ਥੋੜ੍ਹੀ ਦੇਰ ਧੁੱਪ ਲਵਾ ਲੋ। ਦੋ, ਤਿੰਨ ਘੰਟੇ, ਦੀ ਕਰਾਰੀ ਧੁੱਪ ਲਾਵਾਓ। ਨਾ, ਥੋੜੀਆ -ਥੋੜੀਆਂ ਅੰਬੀਆਂ, ਮਤਲਬ ਉਹ ਹੋ ਜਾਣਗੀਆਂ
ਹਾਂਜੀ -ਹਾਂਜੀ
ਨਮੀਂ, ਆਪਣੀ ਛੋੜ ਦੇ ਗੇ ਸੋਖ
ਹਾਂਜੀ, ਬਿਲਕੁਲ ਸੋਫਟ ਹੋ ਜਾਂਦੀਆਂ ਨੇ,
ਸਕਰੋੜ ਹੋ ਜਾਂਦੀਆਂ ਨੇ, ਮਾੜੀਆਂ -ਮਾੜੀਆਂ ਤੇ ਉਹ ਪਾਣੀ ਸੀ ਨਾ ਸਾਡਾ, ਉਹ ਰੋੜ ਨਾ ਨਈ ਏ।
ਹਾਂਜੀ।
ਤੇ ਉਹ, ਅਸੀਂ ਫ਼ਿਰ ਅੰਬੀਆਂ ਦਾ ਬਜ਼ਾਰੋਂ ਮਸਾਲਾ, ਲਿਆਵਾਂਗੇ ਸੌਂਫ ਏ ਕਲੋਂਜੀ ਏ ਮੇ ਤੇਲ ਨੇ ਲਾਲ ਮਿਰਚਾਂ ਨੇ
ਮਤਲਬ, ਉਹ ਕਿਤਨੇ -ਕਿਤਨੇ ਰੁਪਏ ਦੀ ਲਿਆਈਏ ਜਿਵੇਂ ਪੰਜ ਕਿਲੋ ਅੰਬੀਆਂ ਹੋਣ ਤੇ?
ਜੀ, ਇਹਨਾ ਤੇ ਮੈਨੂੰ ਵੀ ਅੰਦਾਜ਼ਾ ਨਹੀਂ, ਲੇਕਿਨ ਹੁਣ ਐਵੇਂ ਕਿ ਆਪ ਜਿਵੇਂ, ਆਪ ਦੁਕਾਨ ਤੇ ਜਾਂਦੇ ਹੋ ਨਾ
ਹਾਂਜੀ
ਹੁਣ ਤੇ ਉਹ ਜੋ ਦੁਕਾਨ ਵਾਲੇ ਹੁੰਦੇ ਆ, ਉਹਨਾਂ ਨੂੰ ਬੋਲਣਾ ਪੈਂਦਾ ਵੀ ਨ ਕਿੱਲੋ ਦਾ ਅਸੀ ਅਚਾਰ ਪਾਉਣਾ ਹੈ। ਸਾਨੂੰ ਮਸਾਲਾ ਦੇ ਦੋ ਕਿਉਂਕਿ ਅੱਜ -ਕੱਲ ਇਤਨਾ ਹਿਸਾਬ- ਕਿਤਾਬ ਪੁਰਾਨੀਆਂ ਜਨਾਨੀਆਂ ਤੇ ਹੈ ਨਹੀਂ ਹਿਸਾਬ ਕਿਤਾਬ ਰੱਖ ਖਣ ਕਿੰਨਾ ਪਾਣਾ ਕਿੰਨਾ ਨਹੀਂ ਤੇ ਉਹ ਸਭ ਕੁ ਦੱਸ ਦਿੰਦੇ ਆ ਫੇਰ ਉਹਨਾਂ ਮਸਾਲਿਆਂ ਨੂੰ ਧੁੱਪ ਲਗਵਾਓ ਚੁਗੋ ਫੇਰ ਉਹਨਾਂ ਨੂੰ ਹਲਕਾ -ਹਲਕਾ ਪੀਸ ਲੋ। ਮਤਲਬ ਜਿਆਦਾ ਨਹੀਂ ਪੀਸਣਾ ਕਾਲੀਆਂ ਮਿਰਚਾਂ ਪਾਉਣੀਆਂ ਨੇ, ਧਨੀਆ ਪਾਣਾ, ਸੌਂਪ ਪਾਣੀ ਐ ਮੇ ਮੇਥਰੇ, ਕਲੋਂਜੀ ਕਈ ਲੋਕੀ ਹਿੰਗ ਵੀ ਪਾ ਲੈਂਦੇ ਆ।
ਹਾਂ ਉਹ ਤੇ ਆਪਣਾ- ਆਪਣਾ ਟੇਸਟ ਹੁੰਦਾ ਹੈ।
ਸਟ ਹੈ ਹਾਂਜੀ ਨਮਕ ਫੇਰ ਇਹਨਾਂ ਚੀਜ਼ਾਂ ਨੂੰ ਸ਼ਾਮੀ ਠੰਡੀਆਂ ਕਰਕੇ ਨਾ ਅੰਬੀਆ ਤੇ ਇਹਨਾਂ ਸਭ ਮਸਾਲੇ ਪਾ ਕੇ ਉਤੋਂ ਤੇਲ ਪਾ ਕੇ ਖੂਬ ਚੰਗੀ ਤਰ੍ਹਾਂ ਮਿਲਾ ਲੈਂਦੇ ਨੇ। ਮਿਲਾ ਕੇ ਜੋ ਸਾਡਾ ਪਾਣੀ ਸੀ ਨਾ ਅੰਬੀਆਂ ਦਾ ਛੋੜਿਆ ਹੋਇਆ ਉਹ ਵੀ ਅਸੀਂ ਵਿੱਚੇ ਪਾ ਲੈਣਾ।
ਅੱਛਾ, ਤੇਲ ਵੀ ਤੇ ਪੈਂਦਾ ਨਾ।
ਹਾਂਜੀ, ਤੇਲ ਪਾ ਕੇ ਤੇ ਮਿਕਸ ਕਰਨਾ ਹੈ ਅਚਾਰ ਅਸੀਂ।
ਉਹ ਮਤਲਬ ਕਿੰਨਾ ਤੇਲ ਪੈਦਾ ਲਮਸਮ ਪਹੁੰਚ ਜਾਂਦਾ ਰੰਗ ਦੂ ਜਾ ਹੋਵੇ
ਤੇਲ ਤੇ ਜੀ ਦੇਖੋ ਤੇਲ ਤੇ ਖੂਬ ਪੈਂਦਾ ਇਹਦੇ ਵਿੱਚ ਜਦ ਤੱਕ ਅਚਾਰ ਦੇ ਉੱਤੇ ਤੇਲ ਨਾ ਤਰੇ ਤੇ ਮਜ਼ਾ ਨਹੀਂ ਆਉਂਦਾ ਅਚਾਰ ਦਾ।
ਹਾਂ ਉਹ ਤਾਂ ਹੈ ਫੇਰ ਹਰ ਸਬਜ਼ੀ ਨਾਲ ਅਚਾਰ ਲੱਗਦਾ ਐ।
ਹਾਂਜੀ, ਫੇਰ ਤੇਲ ਸਵਾਦ ਲੱਗਦਾ ਹੈ।
ਹਾਂਜੀ, ਪਰ ਉਹ ਹਾਂ, ਜਿਵੇਂ ਅਚਾਰ ਜਿਵੇਂ ਸਬਜ਼ੀ ਨਹੀਂ ਹੁੰਦੀ ਤਾਂ ਅਚਾਰ ਨਾਲ ਰੋਟੀ ਖਾ ਲੈਂਦਾ ਬੰਦਾ।
ਹਾਂ, ਟੇਸਟੀ ਲੱਗਦੀ ਹੈ ਕਈ ਵਾਰੀ ਖੁਦ ਹੀ ਮਨ ਕਰਦਾ ਹੈ ਕਿ ਅਚਾਰ ਨਾਲ ਅਸੀਂ ਖਾਈਏ।
ਹਾਂ, ਜਿਵੇਂ ਪਰਾਂਠੇ ਬਣਦੇ ਆ ਰੁੱਖੇ -ਫਿਕੇ ਉਹ ਅਚਾਰ ਨਾਲ ਸਵਾਦ ਲੱਗਦੇ।
ਹਾਂ, ਜਿਵੇਂ ਬੱਚੇ ਸਕੂਲ ਜਾਂਦੇ ਨੇ ਜਲਦੀ ਤਰ੍ਹਾਂ ਕੋਈ ਸਬਜ਼ੀ ਨਹੀਂ ਬਣ ਪਾਦੀ।
ਹਾਂ, ਤੇ ਉਹ ਅਚਾਰ ਹੀ ਦੇ ਦੇਂਦੇ ਨੇ। ਬ
ਹਾਂ, ਅੱਛਾ ਲੱਗਦਾ ਹੈ, ਟੇਸਟੀ ਲੱਗਦਾ। ਔਰ ਬੱਚਾ ਖਾ ਵੀ ਲੈਂਦਾ।
ਤੇ ਆਪ ਕਿਹੜੇ -ਕਿਹੜੇ ਅਚਾਰ ਪਾ ਲੈਂਦੇ ਹੋ।
ਜੀ ਮੈਂ ਤੇ ਲਸਨ, ਹਰੀ ਮਿਰਚ
ਅੱਛਾ, ਅੱਛਾ
ਹਾਂਜੀ, ਤੇ ਆਵਲਾ-
ਅੱਛਾ।
ਹਾਂਜੀ, ਹਾਂਜੀ!
ਗਾਜਰ -ਗਾਜਰ।
ਹਾਂਜੀ, ਬਸ ਪਾ ਲਈਦਾ ਆਪਣੇ ਲਾਇਕ। ਬੱਚਿਆਂ ਦੀ, ਮਤਲਬ ਖਵਾਹਿਸ਼ ਕਰ ਦੇਦੀ ਹੈ ਪੂਰੀ।
ਅੱਛਾ
ਹਾਂਜੀ
ਹੋਰ ਆਲੂ ਦੇ ਪਰਾਂਠੇ।
ਆਲੂ ਦੇ ਪਰਾਂਠੇ ਤੇ ਜੀ ਬਹੁਤ ਟਾਈਮ ਲੱਗ ਜਾਂਦਾ ਹੈ। ਤੁਹਾਨੂੰ ਪਤਾ ਟਾਈਮ ਚਾਹੀਦਾ ਚੀਜ਼ ਵਾਸਤੇ ਫਿਰ ਸਵੇਰੇ -ਸਵੇਰੇ ਬੱਚੇ ਬ੍ਰੇਕਫਾਸਟ ਮੰਗਦੇ ਨੇ, ਹਾਂਜੀ। ਚੇ ਬ੍ਰੇਕਫਾਸਟ ਮੰਗਦੇ ਨੇ ਇੱਕਦਮ ਤੇ ਫੇਰ ਇਨਾ ਜਲਦੀ ਨੀ ਹੋ ਪਾਉਂਦਾ ਨਾ।
ਹਾਂ ਫਿਰ ਉਹੀ ਉਹ ਦੁਪਹਿਰ ਦਾ ਉਹੀ ਆ ਜਾਂਦਾ ਹੈ ਦੁਪਹਿਰ। ਰੋਟੀ ਆਦੀ ਏ ਕਰਦੇ-ਕਰਦੇ।
ਹਾਂਜੀ।
ਫਿਰ ਟਾਇਮ ਵੀ ਲੱਗਦਾ ਪਿਆਜ਼ ਚੀਰੋ ਹੋਰ ਮਸਾਲੇ -ਮਸੂਲੇ ਪਾਓ। ਵੇਖਣਾ ਪੈਂਦਾ ਕਿੰਨਾ ਮਸਾਲਾ ਪਾਣਾ ਕਿੰਨਾ ਨਹੀਂ।
ਹਾਂਜੀ ਟਾਈਮ ਤੇ ਲੱਗਦਾ ਦੇਖੋ ਜੀ ਕੋਈ ਵੀ ਚੀਜ਼ ਬਣਾਓਗੇ ਤੁਸੀਂ। ਉਸਨੂੰ ਉਹ ਟਾਈਮ ਤੇ ਮੰਗਦੀ ਹੈ ਅਗਰ ਤੁਸੀਂ ਜਲਦੀ ਜਲਦੀ ਬਣਾਓਗੇ ਤਾਂ ਉਹ ਟੇਸਟੀ ਨਹੀਂ ਬਣੇਗੀ। ਚੀਜ਼ ਆਰਾਮ ਨਾਲ ਸਹੀ ਪਾ ਨਾਲ। ਬਣਦੀ ਹੈ ਤੇ ਉਹ ਚੀਜ਼ ਸਵਾਦ ਬਣਦੀ ਹੈ।
ਹਾਂਜੀ।
ਉਹ ਜਲਦੀ ਜਲਦੀ ਚ ਅਸੀਂ ਪੁੱਠਾ ਸਿੱਧੇ ਹੱਥ ਪੈਰ ਮਾਰਾਂਗੇ ਤੇ ਉਹ ਫਿਰ ਟੋਸਟ ਟੈਸਟ। ਨੀ ਆਂ ਪਾਂਦਾ ਨਾ। ਖ਼ਰਾਬ ਤੇ ਨਹੀਂ ਖੈਰ ਲੇਕਿਨ ਟੇਸਟ ਨਹੀਂ ਆ ਪਾਉਂਦਾ।
ਸਾਡ ਅੱਛਾ। ਹਾਂਜੀ ਸਾਡੀ ਮੰਮੀ ਸਾਰਾ ਚਾਰ ਪਾ ਲੈਂਦੀ ਆ ਅਦਰਕ ਲਸਣ। ਸਭ ਦਾ ਪਾ ਲੈਂਦੀ ੲੈ।
ਅੱਛਾ, ਜੀ ਬਹੁਤ ਅੱਛੇ ਨੇ ਤੁਹਾਡੀ ਮੰਮਾ ਫਿਰ ਤੇ
ਅਚਾਰ ਬਣਾ ਕੇ ਅਸੀਂ ਵੇਚਦੇ ਆ ਨਾ।
ਅੱਛਾ, ਅੱਛਾ।
ਹਾਂਜੀ। ਅਦਰਕ ਲਸਣ। ਹੋਰ ਟਿੰਡੇ ਸਭ ਦਾ ਚਾਰ ਪਾ ਲੈਦੀ ਮੰਮੀ।
ਠੀਕ ਹੈ ਠੀਕ ਹੈ।
ਹਾਂ। ਹੋਰ ਬੱਚੇ ਗਏ। ਹੈਲੋ। ਹੈਲੋ, ਗਏ ਬੱਚੇ।
ਹੈਲੋ।
ਹੈਲੋ।
ਹਾਂਜੀ।
ਠੀਕ ਹੈ।
ਠੀਕ ਹੈ ਠੀਕ।
ਠੀਕ।